ਹੈਲੋ ਸਤਿ ਸ੍ਰੀ ਅਕਾਲ ਭਾਜੀ
ਹਾਂ
ਵਧੀਆ ਵਧੀਆ ਹੋਰ ਤੁਸੀਂ ਸੁਣਾ ਹੋ ਠੀਕ
ਹਾਂਜੀ ਹਾਂਜੀ ਵਧੀਆ ਹੋਰ ਕਿਹਦਾ ਯਾਦ ਕੀਤਾ
ਬਸ ਤੁਹਾਨੂੰ ਮੈਂ ਵੇਖਿਆ ਸੀ ਕੱਲ ਮੈਂ ਕਿਹਾ ਫੋਨ ਕਰਾਂਗਾ ਫਿਰ ਚੇਤਾ ਭੁੱਲ ਗਿਆ ਫੋਨ ਨੀ ਕੀਤਾ ਗਿਆ ਤੇ ਹੁਣ ਫੋਨ ਕੀਤਾ
ਜਾ ਲੈਣਾ ਸੀ ਮੈਨੂੰ ਦੇੇਖਿਆ ਸੀ ਤੇ
ਮੈਂ ਕਿਹਾ ਤੁਸੀਂ ਬਿਜ਼ੀ ਹੋਗੇ ਆਪਣੀ ਵਾਈਫ ਨਾਲ ਦੇ ਨਾਲ ਬੱਚੇ ਹੀ ਤੁਹਾਡੇ
ਹਾਂ ਅ ਕਰਨਾ ਦਿਮਾਗ ਖਾ ਕੇ ਸੀ ਬੱਚੇ ਬ ਚਿੱਲਾ ਖਾਣਾ ਚਿੱਲਾ ਖਾਣੇ ਚਝਿੱ ਲਾਗ
ਅੱਛਾ ਅੱਛਾ ਕਿਤੇ ਕਰ ਖਾਦੇ ਹੋ ਤੁਸੀਂ ਚਲਾ
ਤੁਡੇ ਉੱਥੇ ਹੀ ਦੁਕਾਨ ਨੀਗੀ ਆਪਣੀ ਇੱਕੋ ਹੀ ਦੁਕਾਨ ਨੇ ਮਸ਼ਹੂਰ
ਕਿੜੀ
ਦੁਕਾਨ ਜਵੇ ਉਹਦੀ ਆਪਣਾ ਰੋਲ ਰੋ ਰੋਲ ਦੇ ਨਾਮ ਤੋਂ ਹੈ ਨਾ ਜਿਹਦੇ ਕੋਲਣਾ ਰੋਲ ਕਾ ਰੋਲ ਵਗਰਾ ਹੋਵੇ
ਅੱਛਾ ਅੱਛਾ ਅੱਛਾ ਠੀਕ ਠੀਕ ਹੈ
ਸਸੀ
ਅੱਛਾ ਅੱਛਾ ਅੱਛਾ
ਬਹੁਤ ਵਧੀਆ ਭਾਜੀੀ ਬਹੁਤ ਵਧੀਆ ਵਧੀਆ ਨਾ ਕਹੋ ਤੁੀ ਬਹੁਤ ਵਧੀਆ ਕਹੋ
ਹਾਂਜੀ ਹਾਂਜੀ ਹੋਰ ਮੈਂ ਕਹਿ ਰਿਹਾ ਸੀ ਕਿ ਮੈਂ ਅਸੀਂ ਜਾਣਾ ਸੀ ਦੇਹਰਾਦੂਨ ਤੇ ਤੁਸੀਂ ਚੱਲਣਾ ਸਾਡੇ ਨਾਲ ਦੇਹਰਾਦੂਨ
ਨਹੀਂ ਭਾਜੀ ਮੇਰਾ ਨਾ ਹਜੇ ਕੋਈ ਪਲੈਨ ਨਹੀਂ ਹੈ ਦੇਖੋ ਮੈਂ ਹੁਣ ਜਾਣਾ ਵ ਇਏਧਰ ਕੀ ਬੋਲਦੇ ਆਪਣਾ ਅਹ ਅਨੰਦਪੁਰ ਸਾਹਿਬ ਹਨਾ ਤੇ ਮੇਰਾ ਉੱਧਰ ਦਾ ਹਜੇ ਕੋਈ ਪਲੈਨ ਨੀ ਹੈ ਜੇ ਉੱਥੇ ਦਾ ਬਣਿਆ ਤੇ ਮੈਂ ਜਰੂਰ ਚੱਲਾਂਗਾ ਬਾਕੀ ਹਜੇ ਤੇ ਮੇਰਾ ਦੇਰਾ ਟਣਦਾ ਹੈਗਾ ਜ
ਅੱਛਾ ਅੱਛਾ ਤੇ ਇਹਨਾਂ ਨੂੰ ਸਾਹਿਬ ਕਿ ਨਾਲ ਚੱਲ ਰਿ ਫੈਮਿਲੀ ਨਾਲ ਹੀ ਹਮ
ਹ ਮੇਰੀ ਫੈਮਿਲੀ ਹੈ ਮੇਰੇ ਸਾਡੇ ਪਾ ਜਗੇ ਨੇ ਉਹਨਾਂ ਦੀ ਫੈਮਿਲੀ ਹੈ ਤੇ ਇੱਕ ਹੋਰ ਪੰਜਾਬ ੋਨ ਸਾਡੇ ਰਿਲੇਟਿਵ ਉਹ ਦੀ ਫੈਮਲੀ ਤੇ ਬਸ ਆਪਾਂ ਤਿੰਨ ਚਾਰ ਨੇ ਮੇਰੇ ਦ ਨੇ ਦੀ ਫੈ ਬਾਕ ਕਿ ਤਾਂ ਕਰਕੇ ਨਾ ਆਪਾਂ ਇਕੱਠੇ ਹੀ ਜਾਂੇ ਹ ਤੇ ਉਸ ਹਿਸਾਬ ਨਾਲ ਦੇਖ ਲਾਂਗੇ ਰੂਮ ਵਗੈਰਾ ਵੀ ਬੁੱਕ ਕਰਾ ਲਾਂਗੇ ਇੱਥੇ ਹੀ ਤੇ ਤਾਂ ਕਰ ਕਿ ਤੁਸੀਂ ਜਾਣਾ ਕਿਥ ਵੀ ਚੱਲੋ
ਹਾਂ ਮੈਂ ਵੀ ਪੁੱਛ ਲਾਂਗਾ ਜਦੋਂ ਤੁਹਾਡੇ ਵੀ ਤੇਰਾ ਤਹਨੂੰ ਦੱਸ ਲਾਂ ਨਾ ਬੰਨੀ ਇਡ ਅਨੰਦਪੁਰ ਸਾਹਿਬ ਚੱਲ ਲਵਾਂਗੇ ਸ ਬੱਚਿਆਂ ਨੂੰ ਇਤਿਹਾਸ ਦੱਸਾਂਗੇ ਉੱਥੇ ਦਾ ਕਿ ਕੀ ਇਤਿਹਾਸ ਹੈਗਾ ਵ
ਨਾ ਅਜੂਬਾ ਹੈਗਾ ਤੇ ਅਜੂਬਾ ਬੜਾ ਦੇਖਣ ਵਾਲਾ
ਹਾਂ ਹਾਂ ਮੈਂ ਹਾਂ ਛੋਟੇ ਹੁੰਦੇ ਮੈਂ ਗਿਆ ਸੀ ਨਾ ਇੱਕ ਵਾਰ ਮੇਰੇ ਘਰ ਦੇ ਪਾਪਾ ਵ ਲੈ ਕੇ ਗਏ ਸੀ ਤੇ ਬੜਾ ਹੀ ਵਧੀਆ ਅਜੂਬਾ ਸੀ ਬੜਾ ਹੀ ਵਧੀਆ ਮੇਰਾ ਬੜਾ ਵਧੀਆ ਐਕਸਪੀਰੀਅੰਸ ਸੀ ਉੱਥੇ
ਠੀਕੀ ਹ ਵਧੀਆ
ਹੋਰ ਸੁਣਾਓ
ਬਸ ਵਧੀਆ ਤੁਸੀਂ ਦੇੱਸੋ
ਵਧਆ ਵਧਆ ਮੈਂ ਸੁਣਿਆ ਸੀ ਤੁਹਾਡੇ ਸ਼ਾਇਦ ਕੋਈ ਰਲੇਟਿਵ ਚ ਤੁਹਾਡੇ ਕਜਨ ਕੋਈ ਉਹ ਹੈਗੇ ਨੇ ਸਕਿਨ ਕੇਰ ਦੇ ਕੋਈ ਉਹ ਹੈਗੇ ਨੇ ਡਾਕਟਰ ਵਗੈਰਾ
ਹਾਂ ਹਾਂ ਹੈਗੇ ਨੇ ਉੱਧਰ ਆਪਣਾ ਉਹਨਾਂ ਨੇ ਨਾ ਆਪਣਾ ਕਲੀਨਿਕ ਖੋਲਿਆ ਵੀ ਅਤੇ ਆਪਣਾ ਉੱਥੇ ਉਹਨਾਂ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਵਧੀਆ ਤੇ ਉਹਨਾਂ ਨੇ ਮਨੂੰ ਦੱਸਿਆ ਸੀ ਆਪਣਾ ਕੀ ਕਹਿੰਦੇ ਨੇ ਉੱਥੇ ਜਹੜਾ ਆਪਣਾ ਕਲੀਨਿਕ ਹੈ ਨਾ ਦਾ ਉਹਨਾਂ ਨੇ ਆਪਣੇ ਅਸਿਸਟੈਂਟ ਵੀ ਰੱਖਿਆ ਹੈਗਾ
ਅੱਛਾ ਅੱਛਾ ਤੇ ਮੈਂ ਨਾ ਹਾਂ ਹਾਂ ਹਾਂ ਹਾਂ ਤੇ ਮੈਂ ਨਾ ਮੈਂ ਵੇਖੇ ਸੀ ਉਹਨਾਂ ਦੇ ਰਿਵਿਊਜ਼ ਪੜੇ ਸੀ ਗੂਗਲ ਤੇ ਵੀ ਹੈਗੇ ਨੇ ਨਾ ਫੇਮਸ ਨੇ ਵਾਧੂ ਤੇ ਮੈਂ ਨਾ ਦਵਾਈ ਲੈਣੀ ਸੀ। ਡਾਰਕ ਸਰ ਹੋ ਜਾਂਦੇ ਨੇ ਮੇਰੇ, ਫੇਸ ਦੇ ਥੱਲੇ ਨਾ ਉਹ ਆਈ
ਸਾਡੇ ਡਾਰਕ ਸਰਕਲ ਹੁੰਦੇ ਨੇ ਜਾਂ ਡਾਰਕ ਸਰਕਲ ਹੁੰਦੇ ਨੇ ਨਹੀਂ, ਡਾਰਕ ਸਰਕਲ ਹੁੰਦੇ ਨੇ ਜਾਂ ਡਾਰਕ ਸਰਕਲ ਹੁੰਦੇ ਨੇ
ਡਾਰਲਕ ਸਾਰਕਲ।
ਹਾਂ, ਉਹਦੀ ਦਵਾਈ ਤੇ ਮਿਲ ਜਾਏਗੀ। ਜਿਹੜੇ ਡਾਰਕ ਫਲਕ ਨੇ ਨਾ ਉਹਨਾਂ ਦੀ ਦਵਾਈ ਨਹੀ ਦਿੰਦੇ। ਡਾਰਕ ਸਰਕਲ ਕੀ ਦੁਕਾਨ ਮਿਲ ਜਾਏਗੀ। ਮਤਲਬ ਤੁ ਥੋੜਾ ਫੈ ਆ ਕਰ ਤਾਂ ਕਰਕੇਾਲ ਟੈ ਫੀ ਰਿਹਾ ਕਰੋ। ਲਾਈਫ ਨੂੰ ਨਾ ਇੰਜੋਏ ਕਰਿਆ ਕਰੋ।
ਟੈਂਸ਼ਨ ਕੀ ਕਰੀਏ। ਉਹਨੂੰ ਬੱਚਿਆਂ ਦੀ ਟੈਸ਼ਨ ਹੈਗੀ ਹੈ। ਬਸ
ਾਂ ਗੱਲ ਹੁਣੇ ਤੇ ਕਹਿੰਦੇ ਤੁਸੀਂ, ਆਪਣਾ, ਉੱਥੇ ਜਾ ਮੈਂ ਤੁ ਟੁੰ ਤੁਸੀ ਜ ਦਿਨ ਘੁੰਮਣ ਜਾਣਾ, ਤੁਸੀ ਟੈਂਸ਼ਨ ਫੀ ਹੋ।
ਤੇ ਬੱਚੇ- ਬੱਚੇ ਹੀ ਕਹਿੰਦੇ ਪੈਂਨਾ, ਬੱਚੇ -ਬੱਚੇ ਹੀ ਕਹਿੰਦੇ ਪੈਂਨਾ। ਹ ਬੱਚਿਆਂ ਨ ਅਸੀਂ ਨਾ ਥੋੜ੍ਹਾ ਨਾ ਕਰ ਹਨ। ਬੱਚੇ ਕਹਿੰਦੇ ਪਏ ਨੇ ਕਿ ਅਸੀਂ ਉੱਥੇ ਜਾਣਾ, ਤੇ ਉਹੀ ਬੱਚਿਆਂ ਕਰਕੇ ਕਮਾਉਂਦੇ ਪਏ ਹਾਂ ਕਿਦੇ ਸ ਕਮਾਉਂਦੇ ਪਏ ਹਾਂ।
ਹ
ਹਾਂਜੀ- ਹਾਂਜੀ ਤੁਹਾਨੰ ਬੱਚਿਆਂ ਨੂੰ ਛੁੱਟੀਆਂ ਹੈਗੀਆਂ ਜੋ ਹਆਂ ਹਾਂਜੀ -ਹਾਂਜੀ ਜੂਨ ਦੀ ਛੁੱਟੀਆਂ ਹੈਗੀਆਂ। ਹਨੁ ਬੱਚੇ ਕਹਿੰਦੇ ਲੈ ਕੇ ਜਾਓ, ਲੈ ਕੇ ਜਾਉ। ਹੁਣ ਦੇਹਾਰਦੁਨਦ ਦੀ ਜਗ੍ਹਾ ਹੁਣ ਤੁਸੀਂ ਵਧੀਆ ਜਗ੍ਹਾ ਦੱਸੀਏ ਅਨੰਦਪੁਰ ਸਾਹਿਬ। ਸੋ ਬੱਚਿਆਂ ਨੂੰ ਇਤਿਹਾਸ ਪਤਾ ਲੱਗੇਗਾ। ਗੁਰਦੁਆਰੇ ਵੀ ਘੁਮਾਵਾਂਗੇ। ਇਕਠੇ ਫੈਮਿਲੀ ਵੀ ਹੋਏਗੀ। ਸਾਡੀ ਗੈਟ ਟੂ ਗੇੈਦਰ ਹੋ ਜਾਏਗਾ ਨਾਲ ਸਾਡਾ ਹੈਲੋ, ਹੈਲੋ,
ਹਾਂ।
ਹਾਂਜੀ- ਹਾਂਜੀ। ਠੀਕ ਹੈ।
ਸੁਜਾਨਪੁਰ
ਹੈ।
ਮੈਂ ਪ ਬੜਾ ਵਧੀਆ। ਅ- ਆਪਣਾ ਮੈਨੂੰ ਦੱਸੋ ਬੜਾ ਵਧੀਆ ਰਹੇਗਾਥੇ ਰਪ ਬਲ ਸਿੰਘ ਆਜ ਆ ਰਹੀਾਨ ਨਤੀ ਹੈ। ਹ
ਹੈਲੋ, ਹੈਲੋ, ਹੈਲੋ, ਭਾਜੀ। ਹੈਲੋ,
ਠੀਕ